ਹਾਂਜੀ
ਜੀ ਹੋਰ
ਬਹੁਤ ਵਧੀਆ ਜੀ ਤੁਸੀਂ ਸੁਣਾਓ ਕਿੱਦਾਂ ਕੀ ਹਾਲ ਚਾਲ ਨੇ
ਹਾਂਜੀ ਵਧੀਆ ਮੈਂ ਵੀ ਹੋਰ ਘਰ ਠੀਕ ਨੇ ਸਾਰੇ
ਖਾ ਬਣਾ ਹੋ ਹੋ ਸਕਦਾ
ਹੁਣੀ ਫਰੀ ਹੋਈ
ਬਸ ਵਧੀਆ ਜੀ ਕੀ ਬਣਾਇਆ ਤੁਸੀਂ ਅੱਜ
ਮੈਂ ਤਾ ਜ਼ਮੀਨ ਸਿੰਪਲ ਬਣਾਇਆ ਸੀਗਾ ਰਾਈਸ ਬਣਾਏ ਸੀਗੇ ਚਾਵਲ ਨੇ
ਅੱਛਾ ਜੀ ਕੁਕਿੰਗ ਕਰਨਾ ਕਿਵੇਂ ਲੱਗਦਾ ਤੁਹਾਨੂੰ
ਹਾਂਜੀ ਕੁਕਿੰਗ ਤਾਂ ਫਿਰ ਹੁਣ ਤੁਹਾਨੂੰ ਪਤਾ ਹੈ ਲੇਡੀਜ਼ ਨੂੰ ਵੈਸੇ ਵੀ ਕਰਨੀ ਹੋ ਪੈਂਦੀ ਹੈ
ਕਰਨੀ ਹਾਂ ਮੇਨ ਚੀਜ਼ ਹਾਂਜੀ-ਹਾਂਜੀ ਬਿਲਕੁਲ ਪਰ ਵਧੀਆ ਕਿਹੜੀ ਰੈਸਪੀ ਹੈ ਜਿਹੜੀ ਤੁਹਾਨੂੰ ਤੁਸੀਂ ਮਤਲਬ ਬੱਚੇ ਵੀ ਵਧੀਆ ਖਾਂਦੇ ਉਸ ਤਰ੍ਹਾਂ ਪਸੰਦ ਕਰਦੇ ਹੋ ਸਭ ਕੁਛ।
ਵੈਸੇ ਮੈਂ ਤਾਂ ਬੱਚਿਆਂ ਨੂੰ ਵੀ ਮੀਨਜ਼ ਆਦਤ ਪਾਈ ਹੋਈ ਹੈ ਕੀ ਜੋ ਵੀ ਹਨਾ ਜੋ ਘਰ ਆਪਾਂ ਖਾਂਦੇ ਉਹ ਜ਼ਿਆਦਾ ਬੈਸ ਹੁੰਦਾ ਬਾਹਰ ਦਾ ਤਾਂ ਪਤਾ ਨੀ ਹੁੰ ਦਾ ਵੀ ਕਿੱਦਾਂ ਦਾ ਬਣਿਆ ਹੁੰਦਾ ਤਾਂ ਹਰੇਕ ਚੀਜ਼ ਦੀ ਉਹ ਹੈਬਿਟ ਪਾਈ ਹੋਈ ਹੈ।
ਅੱਛਾ ਵਧੀਆ ਗੱਲ ਹੈ ਮੈਂ ਵੀ ਮੈਨੂੰ ਵੀ ਸਾਡੇ ਵੀ ਘਰੇ ਏਹੀ ਇਹੀ ਰੂਟੀਨ ਹੈ ਹਾਂਜੀ ਬਿਲਕੁਲ ਸਾਡੇ ਘਰੇ ਵੀ ਇਹੀ ਰੂਟੀਨ ਹੈ ਕਿ ਖਾਨ-ਪਾਨ ਸਾਰਾ ਘਰੇ ਹੀ ਵਧੀਆ ਰਹਿੰਦਾ ਹੈ ਕਹਿੰਦੇ ਕਿ ਚਲੋ ਘਰ ਦੀ ਚੀਜ਼ ਸਾਫ਼ ਸੁਥਰੀ ਬਣਦੀ ਹੈ ਹਮੇਸ਼ਾ। ਬਾਹਰੋਂ ਆਪਾਂ ਖਾਂਦੇ ਹਾਂ ਅਨਹਲਥੀ ਚੀਜ਼ਾਂ ਹੈ ਜਿਹੜੀਆਂ ਖ਼ਰਾਬ ਕਰਦੀਆਂ ਨੇ ਪੇਟ ਇਨਫੈਕਸ਼ਨ ਹੁੰਦੀਆਂ ਨੇ।
ਹਾਂਜੀ ਹੋਰ ਕਿਆ ਹੋਰ ਹੁਣ ਤਾਂ ਤਾਂ ਵੀ ਗਰਮੀ ਇੰਨੀ ਜਿਆਦਾ ਹੋਈ ਹੋਈ ਹੈ ਗਰਮੀ ਚ ਤਾਂ ਵੈਸੇ ਵੀ ਨੀ ਦਿਲ ਕਰਦਾ ਹੈਗਾ ਕੁਛ ਵੀ ਓਇਲੀ ਖਾਣ ਦਾ।
ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ। ਲਿਕੁਡ ਚੀਜ਼ਾਂ, ਲਿਕੁਡ ਚੀਜ਼ਾਂ ਜਿੰਨੀਆਂ ਵੀ ਅੱਜ ਤਰ੍ਹਾਂ ਦੀ ਲਿਕੁਡ ਚੀਜ਼ਾਂ ਬਣਾਉਂਦੇ ਆ ਲੋਕੀ। ਆਪਣੇ ਮਤਲਬ ਬੋਡੀ ਨੂੰ ਹਾਈਡੇਟ ਮਤਲਬ ਕਰਨ ਵਾਸਤੇ ਕਿ ਏ ਅਹ ਕੀ ਕਹਿੰਦੇ ਆ ਉਹਨੂੰ ਅਹ ਡਰਿੰਕ ਤਿਆਰ ਕਰਦੇ ਹਾਂ। ਆਪਾਂ ਜਿਵੇਂ ਲੈ ਲਓ ਕੇ ਤਰਬੂਜ ਲੈ ਲਓ। ਤਰਬੂਜ ਦੇ ਵਿੱ ਥੋੜਾ ਜਿਹਾ ਉਹ ਪਾ ਦੋ ਅਹ ਨਾਮ ਨੀ ਮੈਨੂੰ ਯਾਦ ਆਉਂਦਾ ਪਿਆ ਐਟੇ ਟਾਈਮ ਕੀ ਹੈ ਕਈ ਵਾਰ ਦੀਦੀ ਫਰੈਸ਼ ਹੀ ਹੋ ਜਾਂਦਾ ਦਿਮਾਗ ਚ।
ਇਹ ਤਾਂ ਹੈ ਕਈ ਵਾਰੀ ਯਾਦ ਨੀ ਆਂਦਾ। ਜਦੋਂ ਯਾਦ ਕਰਦੇ ਆ ਨਾ ਉਸ ਟਾਈਮ ਨੀ ਆਉਂਦਾ ਫੇਰ ਬਾਅਦ ਚ ਯਾਦ ਆ ਜਾਂਦਾ ਐ।
ਨਹੀਂ ਜੋ ਬਲੈੱਡ ਬਨਾਦਾ ਐਕਚੁਲੀ ਉਹ ਚੁਕੰਦਰ। ਚੁਕੰਦਰ ਪਾ ਕੇ ਹਾਂ ਬੀਟਰੂਟ ਹਾਂ ਚੁਕੰਦਰ ਪਾ ਕਿ ਦੋਨਾਂ ਨੂੰ ਮਤਲਬ ਉਹਨਾਂ ਨੂੰ ਪੀਸ ਲਓ ਥੋੜਾ ਜਿਹਾ ਪਾਣੀ ਪਾ ਕੇ। ਅੱਛੀ ਤਰ੍ਹਾਂ ਗ੍ਰਾਈੰਡ ਕਰ ਦਿਉ ਤੇ ਉਹ ਪਿਓ ਦੇ ਨਾਲ ਤੁਹਾਡੇ ਪੇਟ ਸਾਰੀ ਮਤਲਬ ਜਿੰਨੀ ਵੀ ਤਰ੍ਹਾਂ ਦੇ ਰੋਗ ਹੈ ਸਾਰੇ ਖਤਮ ਅੰਦਰੋਂ ਇੱਕ ਤਰ੍ਹਾਂ ਦੇ ਇੱਕ ਤਰ੍ਹਾਂ ਫਰੈਸ਼ ਹੋ ਜਾਂਦਾ ਬਿਲਕੁਲ।
ਹਾਂਜੀ, ਬੀਟ ਰੂਟ ਦਾ ਚੁਕੰਦਰ ਦਾ ਤਾਂ ਵੈਸੇ ਵੀ ਬਹੁਤ ਫ਼ਾਇਦਾ ਏ।
ਹਾਂਜੀ, ਨਹੀਂ ਉਹਦੇ ਨਾਲ ਏ ਆਪਣੇ ਨਾਲ ਨੀ ਹੋਰ ਸੁਣਾਓ।
ਹੋਰ, ਬਸ ਹੁਣ ਤਾਂ ਐਵੇਂ ਹੁੰਦਾ ਵੀ, ਰੋਟੀ ਵਗੈਰਾ ਘੱਟ ਖਾਓ ਬਸ। ਹਾਂਜੀ, ਚਾਪ ਵਗੈਰਾ ਵੀ ਖਾ ਲਈ ਦੀ ਹੈ। ਬੱਚੇ ਤਾਂ ਅੱਜ ਕੱਲ ਪੀਜ਼ਾ ਨੀ ਛੱਡਦੇ ਚਲਦਾ ਪੀਜ਼ਾ ਬਹੁਤ ਪਸੰਦ ਹੈ।
ਤੇ ਘਰ ਦੀ ਬਣਾ ਕੇ ਦਿਆ ਕਰੋ ਨਾ ਪੀਜ਼ਾ। ਆਟੇ ਦਾ ਪੀਜ਼ਾ ਬਣਾਉਨਦੀ ਹਾਂ ਮੈਂ ਤਾਂ, ਘਰੇ ਆਪ ਘਰੇ ਬੱਚਿਆਂ ਨੂੰ। ਸਾਰੀ ਵੈਜੀ ਨੂੰ, ਸਾਰੀ, ਸਾਰੀ ਵੈਜੀ ਨੂੰ ਤੁਸੀਂ ਕਰ ਲਓ ਆਪ। ਜਿੰਨਾ, ਉਹਨਾਂ ਨੂੰ ਮੈਂ ਅਲੱਗ ਫਰਾਈ ਕਰਦੀ ਹਾਂ। ਹਲਕੇ ਜੇ ਘਿਉ ਚਲੋ, ਠੀਕ ਹੈ। ਤੇ ਆਟੇ ਨੂੰ, ਆਟੇ ਨੂੰ ਗੁੰਦ ਕੇ ਦਹੀਂ ਦੇ ਨਾਲ। ਉਹਦੇ ਵਿੱਚ ਅਰਾਰੋਟ ਪਾ ਕੇ ਥੋੜ੍ਹਾ ਜਿਹਾ। ਉਹਨੂੰ ਰੱਖ ਦੋ। ਦਸ ਮਿੰਟ ਲਈ ਰੱਖਣਾ। ਬਸ ਉਹਨੇ ਫੁੱਲ ਜਾਣਾ ਸਾਨੂੰ ਉਹਨੇ ਦੇਣਾ ਤੇ ਉਹਦੀ ਰੋਟੀ ਬਣਾਓ। ਓਦਾਂ ਹੀ ਜਿਵੇਂ ਆਪਾ, ਨੋਰਮਲ ਚ, ਫਿਰ ਉਹਨੂੰ ਕਿਸੇ ਵੀ, ਨਹੀਂ ਮੈਂ ਘਰ ਦੇ ਹੀ ਚੀਜ਼ ਮੈਂ ਓਵਨ ਵਗੈਰਾ ਬਹੁਤ ਘੱਟ ਯੂਜ ਕਰਦੀ ਹਾਂ ਜਾ ਸਰ ਮੈਂ ਇਹੀ ਕੋਸ਼ਿਸ਼ ਕਰਦੀ ਹਾਂ ਕਿ ਮੈਂ ਘਰ ਉਹਦੇ ਚ ਤਵੇ ਤੇ ਜਾਂ ਉਹਦੇ ਤੇ ਬਣਾਇਆ ਜਾਵੇ ਆਪਣੇ ਕਹਿੰਦੇ ਐ ਕੁਕਰ ਦੇ ਵਿੱਚ ਜਾਂ ਕੁਕਰ ਕੜਾਹੀ ਕੋਈ ਵੀ ਘਰ ਦੀ ਚੀਜ਼ ਚ ਜ਼ਿਆਦਾ ਪ੍ਰੈਫਰ ਕਰਦੀ ਹਾਂ ਮੈਂ। ਵਧੀਆ ਤੋਂ ਵਧੀਆ ਮਤਲਬ ਇਹ ਸਭ ਤੋਂ ਵਧੀਆ ਚੀਜ਼ ਹੁੰਦੀ ਹੈ, ਬੱਚਿਆਂ ਐ ਨਾਲ ਆਰਾਮ ਨਾਲ ਆਰਾਮ ਨਾਲ ਘਰੇ ਖਾਣਾ ਜੋ ਚੀਜ਼ ਮੰਗਦਾ ਮੈਂ ਕੋਈ ਵੀ ਚੀਜ਼ ਹੈ ਮੇਨ ਚੀਜ਼ ਮੈਂ ਸਾਰੀ ਘਰ ਬਾਹਰਲੀ ਚੀਜ਼ਾਂ ਸਾਰੀਆਂ ਮੈਂ ਘਰੇ ਬਣਾ ਕੇ ਰਖਦੀ ਆ।
ਹਾਂਜੀ ਨਹੀਂ ਵਧੀਆ ਠੀਕ ਹੈ, ਫਿਰ ਸਫ਼ਾਈ ਵੀ ਹੁੰਦੀ ਹੈ। ਤੇ ਹੋਰ ਵੀ ਹੁੰਦਾ ਐ।
ਆਪਣਾ ਬਣਾਣ ਤੇ ਇਹ ਵੀ ਖੁਸ਼ੀ ਹੁੰਦੀ ਹੈ, ਕਿ ਚਲੋ ਬੱਚੀ ਸ਼ੌਕ ਨਾਲ ਖਾਂਦੇ ਹੈ।
ਹਾਂਜੀ ਔਰ ਐਵੇਂ ਆ ਜਦੋਂ ਘਰ ਬਣਾਨੇ ਆ ਤਾਂ ਬਰਕਤ ਵੀ ਹੁੰਦੀ ਹੈ ਨਾ ਚੀਜ਼ ਚ ਚੀਜ਼ ਵੀ ਵੱਧ ਬਣ
ਬਿਲਕੁਲ ਕੱਲ ਕੋਈ ਚਾਰ ਚਾਰ ਜਣੇ ਕੋਈ ਆ ਜਾਵੇ, ਤੇ ਖਾਲੀ ਨੀ ਜਾਂਦਾ ਕੋਈ।
ਹਾਂਜੀ ਹੋਰ ਕਿਆ ਵਧੀਆ।
ਹਾਂਜੀ ਹੋਰ ਖਾਣ ਚ ਅਸੀਂ ਸਾਡੇ ਜਿਆਦਾਤਰ ਚਾਹ ਬਹੁਤ ਚੱਲਦੀ ਐ ਚਾਹ ਬਹੁਤ ਖਾਂਦੇ ਐ ਸਾਡੇ ਘਰ ਦੇ ਚਾਹ। ਜਦੋਂ ਵੇਖੋ ਬੱਚਿਆਂ ਨੂੰ ਕਈ ਵਾਰ ਚਾਹੀਦੀ ਹੈ, ਇਹੋ ਜਹੀ ਚੀਜ਼ਾਂ ਵੀ ਚਾਹੀਦੀਆਂ ਨੇ। ਵੈਸੇ ਮੈਂ ਡਾਈਟ ਵਾਲੀ ਚੀਜ਼ਾਂ ਜਿਆਦਾ ਪਸੰਦ ਕਰਦੀ ਆ। ਜਿਵੇਂ ਦਾਲ ਦਾ ਚੀਲਾ, ਬਣਾ ਲਿਆ। ਏਦਾਂ ਓਟਸ ਨੂੰ ਭਿਗੋ ਕੇ ਫਿਰ ਹਾਂ ਜਿਆਦਾ ਮਤਲਬ ਐ ਐ ਚੀਜ਼ਾਂ ਜ਼ਿਆਦਾ ਬਨਾਨੀ ਆਂ ਪਰ ਕਦੀ ਕਦਾਈ ਇਹ ਵੀ ਬੱਚਿਆਂ ਦੀ ਪਸੰਦ ਆ ਇਹ ਵੀ ਇੱਦਾਂ ਦੀ ਵੀ ਬਣਾਨੀ ਚੀਜ਼ਾਂ ਮੈਂ
ਏਦਾਂ ਵੀ ਚਲੋ ਥੋੜ੍ਹੀ ਅਲੱਗ ਜੀ ਵੀ ਹੋ ਜਾਂਦੀ ਆ ਨਾ ਫੇਰ
ਹਾਂ ਚਾਪ ਨੂੰ ਚੰਗੀ ਤਰ੍ਹਾਂ ਨਾ ਜਿੱਦਾਂ ਤੁਸੀਂ ਕਹਿੰਦੇ ਆ ਬੋਇਲ ਕਰਲੋ ਫਿਰ ਉਹਨੂੰ ਕਟ ਕਟਿੰਗ ਕਰਦੋ ਉਹਦੇ ਪੀਸਾਂ ਦੀ ਕਈ ਲੋਕ ਤਾਂ ਸਾਬੂਤ ਬਣਾ ਦਿੰਦੇ ਆ, ਤੇ ਉਹਨਾ ਦੀ ਕੰਟੀਗ ਕ ਕੇ ਬਣਾਓਗੇ ਜਿਆਦਾ ਦਹੀਂ ਪਾ ਕੇ ਬਣਾਨੀ ਆ ਮੈਂ।
ਅੱਛਾ ਜੀ,
ਹਾਂ ਇਹਨੂੰ ਜਦੋਂ ਫਰਾਈ ਫਿਰ ਜਦੋਂ ਉਬਾਲ ਕੇ ਜਿਹੜਾ ਫਰਾਈ ਕੀਤਾ ਜਾਂਦਾ ਹੈ, ਨਾ ਉਹ ਅਲੱਗ ਹੀ ਹੁੰਦੀ ਚੀਜ਼ ਹੈ, ਫਰਾ ਉਹਨੂੰ ਉਬਾਲ ਕੇ ਕਿ ਫਰਾਈ ਕਰ ਦੋ ਤੇ ਉਸ ਤੋਂ ਬਾਅਦ ਦਹੀਂ ਨਮਕ ਚਾਟ ਮਸਾਲਾ ਅ ਹਲਕੀ ਜੀ ਚਟਨੀ ਆਪਣੀ ਉਹਦੀ ਧਨੀਏ ਦੀ ਧਨੀਏ ਦੀ ਚਟਨੀ ਉਹਨਾਂ ਨੂੰ ਕਰਕੇ ਨਾ ਇਹਨੂੰ ਬਣਾ ਕੇ ਫਰੀਜ਼ਰ ਚ ਰੱਖ ਦੋ ਆਰਾਮ ਨਾਲ ਫਰੀਜਰ ਰੱਖ ਕੇ ਮਸਾਲਾ ਉਵੇਂ ਤਿਆਰ ਕਰਨਾ ਜਿਵੇਂ ਆਪਾਂ ਘਰੇ ਡੇਲੀ ਤਿਆਰ ਕਰਦੇ ਹਾਂ
ਹਾਂ
ਪਿਆਜ ਟਮਾਟਰ ਭੁੰਨਲੇ ਸਾਰੇ ਪਰ ਇਹਦੇ ਵਿੱਚ ਮਲਾਈ ਦੁੱਧ ਵਗੈਰਾ ਨਹੀਂ ਯੂਜ ਹੁੰਦਾ ਸਿਰਫ ਪਾਣੀ ਨਾਲ ਉਹ ਹਲਕੀ ਗਰੇਵੀ ਮਤਲਬ ਹਾਂ ਹਲਕੀ ਗਰੇਬੀ ਚ ਬਣਦਾ ਹੈ
ਹਾਂਜੀ ਜੀ
ਆਹ
ਚਾਂਪ ਐਦਾ ਵੀ ਕਦੇ ਕਦੇ ਵਧੀਆ ਲੱਗਦੀਆਂ ਜ਼ਿਆਦਾ ਅਸੀਂ ਤੇ ਘੱਟ
ਮਹੀਨੇ ਚ ਮਹੀਨੇ ਚ ਇੱਕ ਵਾਰੀ ਮਹੀਨੇ ਚ ਇੱਕ ਵਾਰੀ ਤਾਂ ਜ਼ਰੂਰ ਬਣ ਸਾਡੇ ਜ਼ਿਆਦਾ ਨੀ ਜ਼ਿਆਦਾ ਨੀ ਮੈਂ ਕਹਿੰਦੀ ਹਾਂ ਜ਼ਿਆਦਾ ਨੀ ਮੈਂ ਕਹੂੰਗੀ ਕਿ ਹਾਂ ਮੀਜ ਇੱਕ ਵਾਰ ਤਾਂ ਸਾਡੇ ਘਰੇ ਬਣਦੀ ਰਹਿੰਦੀ ਹੈ ਸ
ਹੋਰ ਤਾਂ ਬਸ ਗਰਮੀ ਚ ਤਾਂ ਹੁਣ ਵੈਸੇ ਕੁਛ ਨੀ ਬਣਦਾ ਹੈਗਾ ਜ਼ਿਆਦਾ ਕੁਛ ਸਪੈਸ਼ਲ ਜਾਂ ਤਾਂ ਸੈਂਡਵਿਚ ਵਗੈਰਾ ਬਣਾਈ ਦੇ ਆ ਕਿਉਂਕਿ ਹੈੇ ਹੈ ਵੀ
ਹਾਂ ਹਾਂਜੀ ਹਾਂਜੀ ਦਹੀਂ ਵਾਲੇ ਸੈਂਡਵਿਚ ਬਣਾਓ ਬਈ ਸਾਰੇ ਵੈਜਿਜ ਕੱਟ ਕੇ ਨਾ ਦਹੀਂ ਨੂੰ ਨਾ ਛਾਨ ਕੇ ਦਹੀਂ ਨੂੰ ਛਾਨ ਕੇ ਉਹਦੇ ਬਣਾਓ ਸੈਂਡਵਿੱਚ ਬਹੁਤ ਅੱਛੇ ਬਣਦੇ ਹੈ ਬਹੁਤ ਟੇਸਟੀ ਬਣਦੇ ਹੈ ਜਿਵੇਂ ਸਨੈਕਸ ਇੱਦਾਂ ਦਾ ਬਣ ਜਾਂਦਾ ਕਿ ਮਤਲਬ ਮੂੰਹ ਖੁਰ ਖੁਰਦੇ ਨੀ ਹੈ ਕਹਿੰਦੇ ਆ ਇੰਨੇ ਵ ਇੰਨਾ ਟੇਸਟੀ ਬਣਦੇ ਆ ਹਾਂਜੀ
ਨਹੀਂ ਦਹੀਂ ਨੂੰ ਛਾੜ ਕੇ ਕਿਵੇਂ
ਦਹੀਂ ਨੂੰ ਅੱਛੀ ਤਰ੍ਹਾਂ ਛਾਣ ਦਿਉ ਮਤਲਬ ਆਪ ਜਿਂਵੇ ਲੈ ਲੋ ਚਾਂਨੀ ਲੈ ਲਓ ਹਲ ਹਾਲਕਾਇਆ ਪਾਣੀ ਪਾ ਕੇ ਚੰਗੀ ਤਰ੍ਹਾਂ ਛਾਣ ਦੋ ਉਹਨੂੰ
ਅੱਛਾ ਜੀ
ਨਿਕਲ ਜਾਏਗਾ ਨਾ ਜੋ ਉਹਦਾ ਪਾਣੀ ਹੈ ਨਾ ਉਹ ਟਿਕਲ ਜਾਵੇਗਾ ਪਾਣੀ ਨਿਕਾਲਣਾ ਆਪਾਂ ਮੇਨ ਫੀਰ ਆਪਾਂ ਵੈਜ ਚ ਪਾਵਾਂ ਹਾਂ ਮੇਨ ਮੇਨ ਚੀਜ਼ ਹੈ ਪਾਣੀ ਨਿਕ ਕਾਲਣਾ ਹੁੰਦਾ ਤੇ ਉਹ ਕਿੱਦਾਂ ਨਿਕਾਲਣਾ ਉਹਨੂੰ ਛਾਨ ਕੇ ਹੀ ਨਿਕਾਲ ਸਕਦੇ ਹਾਂ ਆਪਾਂ
ਹਾਂਜੀ ਉ ਛਾਨ ਕੇ ਹੀ ਨਿਕਲ ਸਕਦਾ ਵੈਸੇ ਤਾਂ ਫੇਰ ਇੱਦਾਂ ਤਾਂ ਨਹੀਂ ਵੀ ਉਹ ਹੋਜੇਗਾ ਨਾ ਖਰਾਬ
ਖਰਾਬ ਹੋ ਜਾਂਦੀ ਹੈ ਫਿਰ ਉਹਦੇ ਸਾਰੇ ਵੈਜੀ ਪਾ ਕੇ ਚਹਿਣੀ ਬਣਾਓ ਨਾ ਕੋਈ ਬਾਹਰ ਘ ਦੀ ਕੁਛ ਚੀਜ਼ ਯੂਜ ਕਰਨ ਦੀ ਲੋੜ ਘਰ ਦੀ ਬਣਾਓ ਬੈਸਟ ਸਭ ਤੋਂ ਵਧੀਆ
ਹਾਂ ਹੁਣ ਬੇਟੀ ਵੀ ਮੇਰੀ ਜਿਆਦਾ ਸੈਂਡਵਿਚ ਖਾਂ ਦੀ ਹੈ
ਤੁਸੀਂ ਏਦਾਂ ਬਣਾ ਕੇ ਦੇਖੋ ਫਿਰ ਤੁਸੀਂ ਦੱਸਿਓ ਮੈਨੂੰ ਕਿੱਦਾਂ ਦਾ ਰਿਜ਼ਲਟ ਮਿਲਿਆ ਬਹੁਤ ਪਸੰਦ ਆਏਗਾ ਬੱਚਯਾਂ ਨੂੰ ਬਹੁਤ ਬਹੁਤ ਪਸੰਦ ਆਉਂਦਾ ਫਿਰ ਮੈਂ ਦਾਲ ਦੇ ਚੀਲੇ ਬਣਾਉਾਨਦੀ ਹਾਂ ਮੈਂ ਤੁਹਾਨੂੰ ਦੱਸਿਆ ਨਾ ਪੀਲੀ ਦਾਲ ਦੇ ਉਹਨੂੰ ਡਿਗੋ ਕੇ ਰੱਖ ਦਿੰਦੀ ਆਂ ਤੇ ਰਾ ਚਿਹਰੇ ਮਤਲਬ ਥੋੜਾ ਜਿਹਾ ਅਦਰਕ ਮਿਰਚ ਡਾਲ ਕੇ ਉਹਨੂੰ ਪਤਲਾ ਪਤਲਾ ਉਹਦਾ ਲੇਪ ਕਰ ਦੇਿੰਣੀ ਪੀਸ ਫਿਰ ਉਹਦੇ ਬਣਾਉਣੇ ਆ ਫਿਰ ਨਾਲ ਉਹਦੇ ਵੈਜੀ ਪ੍ਰੋਪਰ ਵੈਜੀ ਸਾਰੀ ਵੈਜੀ ਦੀ ਮਤਲਬ ਪਨੀਰ ਵੀ ਸਾਰੇ ਵੈਜੀ ਮਤਲਬ ਕਹਿ ਲਓ ਬ ਬਾਕੀ ਉਹਦਾ ਇੱਕ ਅਲੱਗ ਬੇਸ ਬਨਉਾਨਣੀ ਆ ਜਿਵੇਂ ਕਹਿੰਦੇ ਸਬਜ਼ੀ ਦੀ ਤਰ੍ਹਾਂ ਤੇ ਬਣਾ ਦੇਣੀ ਹੈ ਫੇਿਰ ਉਹਨੂੰ ਜਂ ਉਹ ਬਣਾ ਰਹੇ ਜਿਵੇਂ ਆਪਾਂ ਅਹ ਬਣਾਉਂਦੇ ਹਾਂ ਕੀ ਕਹਿੰਦੇ ਹੈ ਉਹ ਉਹਦੇ ਤੇ ਤਵੇ ਤੇ ਬਣਦਾ ਹੈ ਨਾ ਜਿਵੇਂ ਆਪਾਂ ਪੂੜਾ ਬਣਾ ਲਿਆ ਕੁੱਛ ਲੈ ਲਿਆ ਦਾ ਪੂੜਾ ਬਣਾ ਲਿਆ ਹਾਂ ਉਹ ਇਹ ਵੀ ਇੱਕ ਤਾਂ ਏਦਾਂ ਹੀ ਚੀਲਾ ਬਣੇੇਗਾ ਤਾਂ ਉਹਨੂੰ ਭਰ ਕੇ ਰੱਖ ਦਿਓ ਪਰ ਆਲੂ ਨਾ ਪਾਇਓ ਹਾਂ ਏਦਾਂ ਬਣਾ ਕੇ ਦੇਖੋ ਦੇਖੋ ਕਿੰਨੀ ਮਜ਼
ਦੇਖਾਂਗੇ ਟਰਾਈ ਕਰਕੇ
ਨਹੀਂ ਨਹੀਂ ਮੈਂ ਬੜੀ ਮਤਲਬ ਨਾ ਬੜੀਆਂ ਚੀਜ਼ਾਂ ਦੀ ਸ਼ੌਕੀਨ ਹਾਂ ਦੇਖਦੀ ਰਹਿੰਦੀ ਹਾਂ ਕਿ ਕਿੱਦਾਂ ਦਾ ਕਿਵੇਂ ਕੀ ਕੀ ਬਣਦਾ ਕਿੱਦਾਂ ਦੀ ਚੀਜ਼ਾਂ ਵਧੀਆ ਲੱਗਦੀਆਂ ਹਰ ਰੈਸਿਪੀ ਨੂੰ ਰੋਜ਼ ਕੋਈ ਨਵੀਂ ਨਵੀਂ ਚੀਜ਼ ਦੀ ਰੈਸਪੀ ਸਿੱਖਦੀਆਂ ਇਹ ਕੁਝ ਸਿੱਖਾਂਗੀ ਤੇ ਸ਼ਾਇਦ ਮੈਂ ਮਤਲਬ ਹੋਰ ਵਧੀਆ ਕਰ ਪਾਵਾਂਗੇ
ਨਹੀਂ ਵਧੀਆ ਚਲੋ ਐਵੇਂ ਵੀ ਉਹੀ ਬਾਹਰ ਦਾ ਘਰ ਮਿਲ ਰਿਹਾ ਤਾਂ ਬੈਟਰ ਹੈ
ਪਰ ਬਸ ਸਿਰਫ ਸਿਰਫ਼ ਗਰਮੀ ਕਰਕੇ ਬੰਦਾ ਹਾਰ ਜਾਂਦਾ ਗਰਮੀ ਕਰਕੇ ਹਾਰ ਜਾਂਦਾ ਵੈਸੇ ਅਦਰਵਾਈਜ਼ ਇਹਹੀ ਕੋਈ ਗੱਲ ਨਹੀਂ ਅਦਰਵਾਈਜ਼ ਬਹੁਤ ਵਧੀਆ ਆਰਾਮ ਨਾਲ ਆਪਾਂ ਬਣਾ ਹੋਰ ਕੀ ਹੈਲਪ ਜੇ ਵੱਡਿਆਂ ਦੀ ਹੈਲਪ ਮਿਲ ਜਾਵੇ ਵਡਿਆਂ ਦੀ ਹੈਲਪ ਮਿਲ ਜਾਵੇ ਤੁਹਾਡੀ ਬੈਸਟ
ਉਹ ਤਾਂ ਹੈ ਹਾਂਜੀ
ਹਾਂ ਇਹ ਹੁੰਦੇ ਨਾ ਵੱਡੇ ਬੈਠੇ ਹੈ ਛੋਟੇ ਛੋਟੇ ਛੋਟੇ ਮਤਲਬ ਆਪਣੀ ਕਟਿੰਗ ਕਰ ਦੇਣਗੇ ਹਰ ਸਬਜ਼ੀ ਨੂੰ ਉਹ ਈਜ਼ੀ ਵਿੱਚ ਹੋਇਆ ਹੁੰਦਾ ਹੈ ਸਾਨੂੰ ਪੱਕੀ ਮਤਲਬ ਪਕਾਾਨ ਹੈ ਹੋਰ ਕੁਛ ਨੀ ਕਰਨਾ ਕੀ ਚੀਜ਼ ਹੈ
ਜਦੋਂ ਹੈਬਿਟ ਹੋ ਜਾਂਦੀ ਹੈ ਖੁਦ ਨੂੰ ਵੀ ਫੇਰ ਔਖਾ ਵੀ ਨਹੀਂੀ ਲੱਗਦਾ
ਹਾਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਕੋਈ ਨੀ ਹੈਬੀਟ ਹੈਬਿਟ ਡਾਲਣਾ ਆਪ ਆਪਣੇ ਉੱਤੇ ਹੀ ਹੈ ਆਪਾਂ ਆਪੇ ਆਪਾਂ ਜਿੱਦਾਂ ਬਣਾਂਗੇ ਬੱਚਿਆਂ ਨੂੰ ਵੀ ਪਏਗੀ ਪਰਿਵਾਰ ਦੇ ਹਰ ਜੀ ਨੂੰ ਪਏਗੀ ਓਦਾਂ ਹੀ ਵਧੀਆ ਲੱਗਦਾ
ਹਾਂਜੀ ਇਹ ਤਾਂ ਹੈ ਬਾਕੀ ਚਲੋ ਨਾ ਹੋਰ ਕਦੇ ਫਿਰ ਕਰੂੰਗੀ ਮੈਂ ਤੁਹਾਡੇ ਨਾਲ ਗੱਲ
ਹਾਂਜੀ ਵਧੀਆ ਲੱਗਿਆ ਹਾਂ ਵਧੀਆ ਲੱਗਿਆ ਤੁਸੀਂ ਦੱਸਿਓ ਮੈਨੂੰ ਹੋਰ ਵੀ ਦੱਸ ਚਗੀਗੇ ਫੇ ਕਦੀ
ਹਾਂਜੀ ਹਾਂਜੀ ਹਾਂ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ
ਹਮ